ਹਾਂ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਜੀ? ਵਧੀਆ ਜੀ ਵਧੀਆ ਤੁਸੀਂ ਦੱਸੋ?
ਕੀ ਕਰਦੇ ਸੀ?
ਕੁਛ ਨੀ ਜੀ ਬਸ ਗੁਆਂਢੀਆਂ ਦੇ ਬੱਚਿਆਂ ਦੇ ਨਾ ਚਾਰਟ ਬਣਾ ਕੇ ਹਟੀ ਸੀਗੀ।
ਅੱਛਾ,
ਹਾਂਜੀ
ਇਹ ਬੱਚੇ ਆਪ ਕਿਉਂ ਨਹੀਂ ਕੰਮ ਕਰਦੇ ਅੱਜ ਕੱਲ ਦੇ?
ਪਤਾ ਨੀ ਜੀ ਕੀ ਗੱਲ ਆ ਬੱਚੇ ਕੰਮ ਕਰਕੇ ਰਾਜੀ ਹੀ ਨਹੀਂ ਹੈਗੇ ਅੱਜ ਕੱਲ ਦੇ।
ਹਮ
ਆਹੋ ਭੰਨੀ ਕੰਮ ਕਰਦੇ ਦੂਸਰੇ ਤੇ ਮੋਢਿਆਂ ਦੇ ਕੇ। ਕਰਕੇ ਚਲਾਉਂਦੇ ਆ ਦੂਸਰੇ ਦੇ ਕੰਮ। ਕਰਾਉਂਦੇ ਆ ਆਪ ਤਾਂ ਨਾ ਕਿਤੇ ਕੰਮ ਕਰੇ ਨੀ ਗ।
ਹਾਂਜੀ ਹਾਂਜੀ ਸਹੀ ਗੱਲ ਹੈ ਜੀ।
ਆਪ ਕਰਕੇ ਬੱਚੇ ਰਾਜੇ ਨੀ ਜੀ ਕੰਮ ਜਮਾ ਨੀ ਕੰਮ ਕਰਦੇ ਬੱਚੇ ਆਪ ਤਾਂ। ਆਪ ਤਾਂ ਦੂਜਿਆਂ ਕੋਲ ਹੀ ਖੜੇ ਰਹਿੰਦੇ ਆ ਤੂੰ ਕਰਦੇ ਤੂੰ ਕਰਦੇ ਫਲਾਨੇ ਤੂੰ ਕਰਦੇ। ਸਾਡੇ ਗੁਆਂਢੀਆਂ ਦਾ ਬੱਚਾ ਉਹ ਨਾ ਐਏਂ ਕਰੂਗਾ ਮੇਰਾ ਜੇ ਤੁਸੀਂ ਕੰਮ ਨਾ ਕੀਤਾ। ਮੇਰਾ ਤਾਂ ਸਕੂਲ ਚ ਨਾ ਕਟਾਲੋ ਮੈਂ ਨੀ ਲੱਗਦਾ ਸਕੂਲ।
ਅੱਛਾ ਤਮਕੀ ਦਿੰਦਾ ਹੈ।
ਹਾਂਜੀ
ਅੱਛਾ ਜੀ,
ਅੱਜ ਕੱਲ ਦੇ ਬੱਚਿਆਂ ਦਾ ਤਾਂ ਸਰਿਆ ਪਿਆ ਜ ਜਮਾ।
ਸਹੀ ਗੱਲ ਆ ਜੀ।
ਹਾਂਜੀ ਇੱਕ ਸਕੂਲ ਵਾਲੇ ਕੰਮ ਇੰਨਾ ਦੇ ਕੇ ਤੋਰ ਦਿੰਦੇ ਆ ਬੱਚਿਆਂ ਨੂੰ।
ਹਾਂ ਹੁਣ ਛੁੱਟੀਆਂ ਦਾ ਕੰਮ ਆ ਹੁਣ। ਤੇ ਹੁਣ ਮੰਨ ਲਓ ਉਹ ਚੀਜ਼ ਦੀ ਨੌਲੇਜ ਨਹੀਂ ਦੀ ਉਹ ਕੰਮ ਦੇ ਦਿੰਦੇ ਆ ਉਹ ਟੋਪਿਕ ਦੇ ਅਸਾਈਨਮੈਂਟ ਜਾਂ, ਚਾਟ ਵਗੈਰਾ ਦੱਸਦੇ ਉਹਨਾਂ ਨੂੰ ਉਹ ਚੀਜ਼ ਨ ਨਾਲ ਉਲਝਹੀ ਨਹੀਂ ਉਹ ਕਿਥੋਂ ਕੰਮ ਕਰ ਲੈਣਗੇ ਉਹਦਾ।
ਹਾਂਜੀ ਅਸਾਈਨਮੈਂਟ ਵਗੈਰਾ ਹੁੰਦੇ ਜਿਹੜੇ ਵੀ ਉਹ ਪਹਿਲਾਂ ਤਾਂ ਲਾਈ ਨੀ ਹੁੰਦੀ ਸਕੂਲ ਚ। ਜਦੋਂ ਛੁੱਟੀਆਂ ਹੋ ਜਾਂਦੀਆਂ ਉਦੋਂ ਬੱਚਿਆਂ ਨੂੰ ਅਸਾਈਨਮੈਂਟ ਲਾ ਕੇ ਦੇ ਦਿੰਦੇ ਆ।
ਹਾਂ ਉਦੋਂ ਬੰਦਾ ਕੀ ਕਰੇ ਕੀ ਨਾ ਕਰੇ।
ਹਾਂਜੀ
ਤਾਂ ਹੀ ਤਾਂ ਬੱਚੇ ਫਿਰ ਵੀਕ ਹੋ ਜਾਂਦੇ ਹੈਗੇ ਉਹਨਾਂ ਦੀ ਨੌਲੇਜ ਅਕਾਊਂਡਿੰਗ ਉਹਨਾਂ ਨੂੰ ਅਸਾਈਨਮੈਂਟ ਜਾਂ,
ਹਾਂਜੀ ਹਾਂਜੀ, ਬਸ ਬਾਕੀ ਆਏ ਕਦੇ ਬੱਚਿਆਂ ਨੂੰ ਸਮਝ ਵੀ ਨੀ ਆਉਂਦਾ ਘਰੇ।
ਹਮ ਸਹੀ ਗੱਲ ਹੈ ਤਾਂਹੀ ਤਾਂ ਬੱਚੇ ਵੀਕ ਰਹਿ ਜਾਂਦੇ ਨੇ ਇਹਨੇ ਮੰਨ ਲਓ ਜਿਨਾਂ ਨੇ। ਅਕੋਰਡਿੰਗ ਦੱਸਿਆ ਹੋਵੇ। ਫਿਰ ਤਾਂ ਉਹ ਮੰਨ ਲਓ ਤੁਸੀਂ ਚਾਟ ਬਣਾ ਤਾ ਉਹ ਜਾ ਕੇ, ਹੀ ਜਮ੍ਹਾਂ ਕਰਾ ਦੇਣਗੇ ਜੇ ਉਹਨਾਂ ਨੂੰ ਉਹ ਚੀਜ਼ ਬਾਰੇ ਨੌਲੇਜ ਹੋਊਗੀ ਤਾਂ ਉਹ ਅੱਗੇ ਵੀ ਤੈਨੂੰ ਦੱਸ।
ਹਾਂਜੀ ਹਾਂਜੀ ਬੱਚੇ ਨੂੰ ਨੌਲੇਜ ਹੀ ਨਹੀਂ।
ਹੁਣ ਕਈ ਦੁਕਾਨਾਂ ਦੇ ਬੁੱਕ- ਡੀਪੂ ਵੀ ਇਹੋ ਜਿਹੇ ਨੇ ਉਹ ਚਾਰਟ ਵਗੈਰਾ ਅਸਾਈਨਮੈਂਟ, ਕੋਈ ਪ੍ਰੋਜੈਕਟ ਹ ਉਹ ਬਣੇ ਬਣਾਏ ਦੇ ਦਿੰਦੇ ਹੈਗੇ।
ਹਾਂਜੀ ਅਂ। ਹਾਂਜੀ ਵੀ ਮਤਲਬ ਵੀ। ਪ੍ਰੋਜੈਕਟ ਵਗੈਰਾ ਬਣਾ ਕੇ ਕਹਿੰਦੇ ਵੀ ਅਸੀ ਇਨੇ ਰੁਪਇਆ ਚ ਵੇਚਾਂਗੇ ਨਾ ਬੱਚੇ ਉਹੀ ਬਣਾਉਣ ਦੀ ਬਜਾਏ ਉਹੀ ਲੈ ਲੈਂਦੇ ਆ ਹਾਂਜੀ
ਬਣਾਉ ਬ ਬਾਜ਼ਾਰ ਚ ਰੈਡੀਮੈਂਟ ਬਣੇ ਬਣਾਏ ਲੈ ਲੈਂਦੇ ਹੈਗੇ
ਹਾਂਜੀ ਬਾਕੀ ਉਹ ਜਿਹੇ ਪੇਰੈਂਟਸ ਉਹ ਜ ਪੇਰੈਂਟਸ ਵੀ ਕਹਿੰਦੇ ਵੀ ਚਲੋ ਪੈਸੇ ਉੱਧਰ ਹੀ ਵਿੱਚ ਚੰਗੇ ਕਿੱਧਰ ਆਪਾਂ
ਕੰਮ ਕਰੁਗਾ ਆਏਂ ਦੇਖੋ ਅਏਂ ਦੇਖਦੇ ਵੀ ਉਹ ਮੰਨ ਲਓ ਵਿੇਗੜ ਰਿਹਾ ਉਹਦੀਆਂ ਆਦਤਾਂ ਵਿਗੱਟ ਰਹੀਆਂ ਇਹੋ ਅੱ ਹੀ ਨਾ ਪੜੂਗਾ ਕੱਲ ਨੂੰ ਕੋਈ ਕੋਈ ਗੌਰਮੈਂਟ ਜੋਬ ਦਾ ਐਗਜਾਮ ਕਿਵੇਂ ਕਰੈਕ ਕਰੂਗਾ ਜੇ ਅੱਜ ਹੀ ਨਹੀਂੀ ਪੜ੍ਹ ਸਕਦਾ
ਹਾਂਜੀ
ਨਹੀਂ ਸਹੀ ਗੱਲ ਹੈ ਜੋ ਹਾਂਜੀ
ਇਹ ਚੀਜ਼ ਨੀ ਆਖਲਾ ਦੇਣ ਵਾਲਲਾ ਬਸ ਇਹ ਦੇਖ ਲੈਂਦਾ ਇਕੱਲਾ ਪਰ ਬਣਿਆ ਬਣਿਆ ਮ ਲੱਗਿਆ ਟਾਈਮ ਘੱਟ ਲੱਗਿਆ ਸਾਡਾ ਸਾਨੂੰ ਨੀ ਮੱਥਾ ਮਾਰਨਾ ਪਿਆ
ਹਾਂਜੀ
ਬਿਲਕੁਲ ਨਹੀਂ ਸੇਮ ਹੀ ਬਸੁ ਪੇਰੈਂਟਸ ਨੂੰ ਮ ਹਦਾ ਵੀ ਚਲੋ ਬੱਚੇ ਵਿਆ ਆਪੇ ਕਰ ਲੈਣਗੇ ਆਹ ਉਹ ਕਰਦੇ ਨੇ ਹਨਾ ਵੀ ਚਲੋ ਬਾਜ਼ਾਰ ਹੀ ਲੈ ਲੈਂਨਦੇਾਂ ਵੀ ਨਾਲੇ ਸਾਡਾ ਕਿਹਿੜਾ ਛੱਡਣਗੇ ਕਿਉਂਕਿ ਬੱਚਿਆਂ ਦੇ ਆਪ ਦੇ ਸਮਝ ਚ ਨਹੀਂੀ ਆ ਹੁੰਦਾ ਉਹ ਪੇਰੈਂਟਸ ਨੂੰ ਕਹਿਣ ਲੱਗੇ ਕਹਿੰਦੇ ਨਾ ਵੀ ਤੁਸੀਂ ਬਣਾ ਕੇ ਦਿਓ ਸਾਨੂੰ ਤਾਂ ਆਉਂਦਾ ਨੀ ਬ ਪੇਰੈਂਟਸ ਆਇਆ ਹੁੰਦਾ ਵੀ
ਉਹਨਾਂ ਨੂੰ ਐ ਹੁੰਦਾ ਵੀ ਇਹਨੂੰ ਆਪ ਨੂੰ ਨੀ ਪਤਾ ਵੇ ਸਾਨੂੰ ਵੀ ਨੀ ਕੁਛ ਪਤਾ ਉਹ ਬਣਾ ਕੀ ਦਦਾ ਫਰਾਗਲਾ
ਹੈ ਜ ਨਹੀਂ ਜੇ ਪੇਰੈਂਟਸ ਨੂੰ ਪਤਾ ਉਹ ਫੇਰ ਵੀ ਇਨਾ ਕਹਿੰਦੇ ਕਹਿੰਦੇ ਵੀ ਅੱਗੇ ਫ ਆਪਣੀ ਜਾਣੀ ਛੱਡੂਗਾ
ਹਾਂ
ਹਾਂਜੀ ਹਾਂਜੀ
ਹੋਰ ਦੱਸੋ? ਹੈਲੋ। ਅੱਛਾ। ਹੈਲੋ ਹਾਂਜੀ ਮੈਂ ਕਿਹਾ ਹੋਰ ਦੱਸੋ?
ਹੋਰ ਵਧੀਆ ਜੇ ਬਸ ਹੁਣ ਵੀ ਜਿੰਨੇ ਚ ਬੱਚਾ। ਸਕੈਚ ਕਲਰ ਵਗੈਰਾ ਹੈਨਾ ਹੋਰ ਗਈ ਜਿਵੇਂ ਹੁਣ ਹੁਣ ਤਾਂ ਕਲਰ ਹੀ। ਕਿੰਨੇ ਭੰਨਤਾਂ ਦੇ ਚੱਲ ਪਏ।
ਕਲਰ ਮਹਿੰਗੇ ਵੀ ਆ ਅਲੱਗ ਅਲੱਗ ਤਰ੍ਹਾਂ ਦੇ ਵੀ ਆ ਗਏ ਆ ਹਰੇਕ। ਣੀ ਦਾ ਅਲੱਗ ਕਲਰ ਸ਼ੇਡ ਹੈ ਕਿਸੇ ਦਾ ਡਾਰਕ ਹੈ ਕਿਸੇ ਦਾ। ਕਰਕੇ ਦਾ ਕਿਵੇਂ ਹਰੇਕ ਦਾ ਅਲੱਗ ਅਲੱਗ ਹੈ।
ਹਾਂਜੀ, ਵੀ ਮਤਲਬ ਇਹੀ ਹੁੰਦਾ ਵੀ। ਹਾਂ ਵੀ ਪੇਰੈਂਟਸ ਨੂੰ ਵੀ ਇਹੀ ਹੁੰਦਾ ਵੀ ਆਪ ਦੀ ਖੱਜਲ ਖੁਆਰੀ ਤੋਂ ਬਚਾਂਗੇ ਵੀ ਚਲੋ। ਬਣਿਆ ਹੋਇਆ ਹੀ ਲੈ ਲੈਂਦੇ ਹਾਂ। ਕਿ ਨਾਲੇ ਪੈਸੇ ਵੀ ਲਿਆਉਣ ਚ ਬਰਬਾਦ ਕਰੂਗਾ ਜਵਾਕ ਵੀ ਰੰਗ ਉਹ ਤੋਂ ਬਾਅਦ ਕਿਉਂਕਿ। ਇੱਕ ਵਾਰੀ ਓਹੋ ਕਰਦੇਆਂ ਵਰਤਦੇ ਆ ਉਹ ਤੋਂ ਬਾਅਦ ਫੇਰ।
ਸਹੀ ਗੱਲ ਆ।
ਹਾਂਜੀ ਉਸ ਤੋਂ ਬਾਅਦ ਸੁਟ ਦਿੰਦੇ ਆ। ਹਾਂਜੀ, ਕਿਉਂਕਿ ਵਰਤਦੇ ਨੀ ਹੈਗਾ ਉਸ ਤੋਂ ਬਾਅਦ ਜਦੋਂ ਅੱ ਨਾਲ ਛੁੱਟੀ। ਛੁੱਟੀਆਂ ਵਿੱਚ ਵਰਤ ਲਏ ਕਲਰ ਵਗੈਰਾ ਉਸ ਤੋਂ ਬਾਅਦ ਬੱਚੇ ਵਰਤਦੇ ਨਹੀਂ ਹੈਗੇ ਹਾਂਜੀ ਕਾਰਬੋਹਾਈਡੇਟ ਕਰਲ ਦੀ ਨਾਲ ਰੱਖ ਲੈ। ਹਾਂਜੀ, ਕੱਲ ਨੂੰ ਸਕੂਲ ਲੱਗਣਾ ਬੱਚਿਆਂ ਦਾ ਹੁਣ ਗਾਹ ਪਿਆ ਪਿਆ ਅੱਜ।
ਇਹ ਬਾਲ ਆ ਅੱਜ ਕੱਲ੍ਹ। ਹਮ ਸਹੀ ਗੱਲ ਹੈ ਕੱਲ ਨੂੰ ਸਕੂਲ ਲੱਗਣੇ ਨੇ ਲਗਭਗ ਪ੍ਰਾਈਵੇਟ ਸਕੂਲ ਕੱਲ ਨੂੰ ਹੀ ਲੱਗਣੇ ਨੇ ਸਾਰੇ। ਅੱਜ ਉਹਨਾਂ ਨੂੰ ਆਦੇ ਕੰਮ ਪੂਰਾ ਕਰ ਲਈ ਪਹਿਲਾਂ ਆ ਵਾਲਾ ਪਹਿਲਾਂ ਕਾਪੀਆਂ ਨੂੰ ਹੱਥ ਨੀ ਲਾਇਆ ਅੱਜ ਐਂ ਲੱਗਦਾ ਈ ਬਸ ਅੱਜ ਅੱਜ ਕੰਮ ਕਰ ਲਈਏ ਸਾਰਾ।
ਹਾਂਜੀ ਬਸ ਅੱਜ ਸਾਰੇ ਜਵਾਕਾਂ ਦਾ ਗਾਹ ਪਿਆ ਪਿਆ।
ਹਮ
ਹਾਂਜੀ ਬਸ ਏਹ ਹੁੰਦਾ ਬਈ ਏ ਵੀ ਕਰ ਲਿਆ ਵੀ ਕੱਲ ਛ ਛਿੱਤਰ ਪੈਣੇ, ਓਦੇ ਦੇ ਨਾਰੇ ਲੁੱਟਿਆ ਜਵਾਕਾਂ ਨੇ ਹਾਂ ਜੀ।
ਉਹੀ ਕਹਿੰਦੇ ਉਹ ਡਰਦੇ ਮਾਰੇ ਮੰਨ ਲੋਓ ਕੰਮ ਪੂਰਾ ਕਰਕੇ। ਲੈਂਦੇ ਆ ਨਕਲ ਮਾਰ ਕੇ ਕਿਵੇਂ ਦੇ। ਕਿ ਨੈਟ ਤੋਂ ਸਰਚ ਕਰਕੇ ਕਿਵੇਂ ਵੀ ਲਾ ਲਓ ਅੱਜ ਕੱਲ੍ਹ ਹੈਨਾ।
ਹਾਂਜੀ, ਕੇ ਬਾਕੀ ਮਤਲਬ ਬੱਚੇ ਨੇ ਸਮਝ ਨਹੀਂ ਆ ਰਿਹਾ ਅੱਜ ਤੱਕ। ਹਾਂਜੀ ਨੌਲੇਜ ਤੱਕ ਇਥੋਂ। ਇੱਕ ਕੋੋਟ ਲ
ਹੋਰ ਦੱਸੋ ਜੀ?
ਹੋਰ ਦੱਸੋ ਜੀ, ਤੁਸੀਂ ਕੀ ਕਰਦੇ ਸੀ ਜੀ?
ਕੁਛ ਨੀ ਬਸ ਬਾਜ਼ਾਰ ਆਏ ਸੀ ਜੀ ਕਟਿੰਗ ਕਰਾਉਣ ਵਾਲਾਂ ਦੀ।
ਅੱਛਾ
ਗਰਮੀ ਬਾਲੀ ਸੀ ਨਾ ਫੇਰ ਤਾਂ ਕਰਕੇ ਮੈਂ ਕਿਹਾ ਚਲੋ ਕਟਿੰਗ ਕਰਵਾ ਆਈਏ ਹੈ।
ਹਾਂ
ਫਿਰ ਪਹਿਨਾ ਤਾਂ ਨਹਾ ਰਏ ਸੀ ਜੀ। ਫਿਰ ਮੈਂ ਨਹਾਂ ਕੇ ਸੋਚਿਆ ਮੈਂ ਕਿਹਾ ਕਟਿੰਗ ਕਰਾ ਕੇ ਆਉਣੀ ਸੀ ਮੈਂ ਕਿਹਾ ਕੱਲ ਨੂੰ ਕਰਾ ਲਾਗੇ। ਫੇਰ ਮੈਂ ਅੱਜ ਸੰਡੇ ਆ ਅੱਜ ਕਰਾ ਈ ਅਉਨੇ ਕੱਲ ਨੂੰ ਫੇਰ ਟਾਈਮ ਲੱਗੇ ਲੱਗੇ। ਕੰਮ ਚ ਉਲਝ ਜਾਵਾਂਗੇ ਅੱਜ ਫਰੀ ਆਂ ਹਜੇ ਫੇਰ ਫਿਰ ਮੈਂ ਦੁਬਾਰਾ। ਕਪੜੇ ਲਾ ਨਹਾਉਣ ਵੇਲੇ ਉਹੀ ਪਾ ਕੇ ਦੁਬਾਰਾ ਕਟਿੰਗ ਕਰਵਾਉਣਾ ਆਇਆ। ਮੈਂ ਜਾ ਕੇ ਦੁਬਾਰਾ ਨਹਾ ਕੇ ਕੱਪੜੇ ਚੇਂਜ ਕਰ ਲਾਂਗੇ। ਤਾਂ ਕਰਕੇ। ਹੋਰ ਦੱਸੋ ਹੈਲੋ। ਹੈਲੋ।
ਹੈਲੋ। ਹਾਂਜੀ, ਮੈਂ ਕਿਹਾ ਵਿਆਹੇ ਹੋਏ ਹੋ ਤੁਸੀਂ ਕੀ ਕਵਾਰੇ ਹੋ? ਅੱਛਾ ਜੀ ਅੱਛਾ।
ਹਾਂ।
ਹੋਰ ਕੀ।
ਹੋਰ ਵਧੀਆ ਜੀ ਇੱਕ ਇਹ ਨਾ ਕੱਲ ਨੂੰ ਫਰੈਂਡ ਦੀ ਮੈ
ਅੱਛਾ ਜੀ ਅੱਛਾ।
ਤੇ ਕੈਮਰਾ ਕਰਾਇਆ ਹੋਣਾ ਕੱਲ ਨੂੰ ਟਾਈਮ ਲੱਗੇ ਨਾ ਲੱਗੇ। ਫਿਰ ਮੌਕੇ ਤੇ ਕਈ ਵਾਰ ਉੱਥੇ ਭੀੜ ਹੁੰਦੀ ਉਹਨਾਂ ਕੋਲ ਵੀ।
ਹਾਂਜੀ ਬਾਕੀ ਕਿਉਂਕਿ ਹੁਣ ਗਰਮੀ ਕਰਕੇ
ਹੂੰ ਹੂੰ।
ਹਾਂਜੀ ਹਾਂਜੀ। ਅੱਛਾ ਜੀ ਅੱਛਾ। ਅੱਛਾ ਹੋਰ ਜੀ। ਮਤਲਬ ਗਰਮੀ ਕਰਕੇ ਵੀ ਭੀੜ ਰਹਿੰਦੀ ਹੈ ਜੀ।
ਹਾਂ ਗਰਮੀ ਕਰਕੇ ਸ਼ਾਮ ਨੂੰ ਠੰਡੇ ਹੋਏ ਆਉਂਦੇ ਆ ਲੋਕ ਸਾਰੇ ਹੀ ਦਿਨ ਤਾਂ ਪਸੀਨੋ ਪਸੀਨੀ ਹੋ ਜਾਂਦਾ ਕਟਿੰਗ ਕਰਨ ਗਿਆ। ਹੁਣ ਕਈ ਦੁਕਾਨਾਂ ਚ ਏ ਸੀ ਲੱਗੇ ਹੁੰਦੇ ਆ ਕਟਿੰਗ ਵਾਲੀਆਂ ਚ। ਨਾਈਆ ਕੋਲ ਕਈਆਂ ਚ ਹੁੰਦੇ ਵੀ ਨਹੀਂ ਗਏ ਤਾਂ ਕਰਕੇ।
ਹਾਂਜੀ ਹਾਂਜੀ।
ਉਹ ਫਿਰ ਏ ਸੀ ਦੀ ਦੁਕਾਨ ਚ ਪੈ ਜਾਂਦਾ ਮੁੜਕੇ ਕਟਿੰਗ ਕਰਾ ਕੇ ਬਾਹਰ ਨਿਕਲਣ ਨੂੰ ਨਹੀਂ ਜੀਅ ਕਰਦਾ।
ਸਹੀ ਗੱਲ ਹੈ ਜੀ।
ਹਾਂ। ਤਾਂ ਕਰਕੇ ਫਿਰ ਮੈਂ ਚਲੋ ਸ਼ਾਮ ਨੂੰ ਕਟਾ ਆਵਾਂਗੇ। ਵਾਲ ਕਟਿੰਗ ਕਰਵਾ ਕੇ ਮੈਂ ਫਿਰ ਕੱਲ ਨੂੰ ਮੈਰਿਜ ਤੇ ਜਾਣਾ ਜੀ। ਫਿਰ ਮੰਨ ਲਓ ਕਈ ਵਾਰ ਨੂੰ ਸੁਬਹ ਮੈਰਿਜ ਵਾਲੇ ਮੁੰਡੇ ਦੇ ਘਰੇ ਜਾਣਾ ਹੋਊਗਾ ਕੀ ਵਾਰ ਕੋਈ ਕੰਮ ਧੰਦਾ ਹੋ ਜਾਂਦਾ ਹੈਗਾ। ਟਾਈਮ ਨਹੀਂ ਲੱਗਦਾ ਮੈਂ ਕਿਹਾ ਚਲੋ ਹੁਣੀ ਕਟਾ ਆਉਣੇ ਹਾਂ ਫਿਰ ਕਈ ਵਾਰ ਉਹ ਅਗਲਾ ਕਹਿ ਦਿੰਦਾ ਵੀ ਕੋਈ ਕੰਮ ਕਹਿ ਦਈਏ ਵੀ ਆ ਜਾਓ ਕੰਮ ਕਰਾ ਦੋ ਫਿਰ ਆਪਾਂ ਕਹਿੰਦੇ ਕਟਿੰਗ ਕਰਾ ਆਈਏ। ਫਿਰ ਅਗਲੇ ਨੂੰ ਐਂ ਲੱਗਦਾ ਪਤਾ ਨਹੀਂ ਬਹਾਨਾ ਲਾਉਂਦਾ ਜਾਣ ਕੇ ਕਹਿੰਦਾ ਹੈਗਾ। ਕੰਮ ਕਰਾਉਂਣ ਦਾ ਮਾਰਾ ਅਗਲਾ ਇਹ ਸੋਚ ਲੈਂਦਾ ਹੈਗਾ ਜੀ।
ਹੈਲੋ ਜੀ। ਫਿਰ ਅੱਜ ਜਾਗੋ ਨਹੀਂ ਹੈਗੀ ਜੀ।
ਹਾਂਜੀ।
ਮੈਂ ਅੱਜ ਜਾਗੋ ਨਹੀਂ ਫੇਰ।
ਹਾਂ ਜਾਵਾਂਗੇ ਜੀ ਲੇਟ ਜਾਵਾਂਗੇ ਦਸ ਕੁ ਵਜੇ ਜਾਵਾਂਗੇ ਜੀ।
ਅੱਛਾ ਤੇ ਫਿਰ ਪਹਿਲਾਂ ਵਰਗੇ ਕੰਮ ਕਰਵਾ ਦਿਉ ਉਹਨਾਂ ਦੇ।
ਉਹ ਕਹਿੰਦੇ ਤੁਸੀਂ ਕਟਿੰਗ ਕਰਾ ਕੇ ਤਿਆਰ ਤੁਆਰ ਹੋ ਕੇ ਫ਼ੇਰ ਆਜੂ ਕੰਮ ਸਾਰਾ
ਅੱਛਾ ਅੱਛਾ ਤੇ ਇੱਕ ਨੂੰ
ਤਾਂ ਕਰਕੇ ਉਹ ਕਹਿੰਦੇ ਫ੍ਰੀ ਹੋ ਕੇ ਆ ਜਾਓ ਆਰਾਮ ਨਾਲ।
ਅੱਛਾ ਅੱਛਾ।
ਕੰਮ ਕੋਈ ਹੈ ਨਹੀਂ ਸੀਗਾ ਉਹਨਾਂ ਨੇ ਸਾਰਾ ਕੰਮ ਮੰਨ ਲਓ ਜਿਹੜਾ ਅੱਜ ਵਾਲਾ ਕੰਮ ਹੈਗਾ ਸਾਰਾ ਬਾਹਰੋਂ ਬੰਦੇ ਸੱਦੇ ਹੈਗੇ। ਪੇ ਦੇ ਕੇ ਉਹਨਾਂ ਨੂੰ ਦਿਹਾੜੀ ਦੇ ਕੇ ਉਹਨਾਂ ਤੋਂ ਕਰਵਾਉਣਾ ਹੈਗਾ।
ਅੱਛਾ।
ਲੇਵਰ ਵਰਕ ਆ ਮੰਨ ਲਓ ਅੱਜ।
ਅੱਛਾ ਜੀ। ਚਲੋ ਠੀਕ ਹੈ ਜੀ ਮੇਰੇ ਬੇਟੇ ਨੂੰ ਮੈਂ ਰੋਟੀ ਖਵਾ ਦਾ। ਠੀਕ ਹੈ।